ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ ਹੈਲੋ
ਸਤਿ ਸ੍ਰੀ ਅਕਾਲ ਜੀ
ਚਲੋ ਹਾਂਜੀ ਹੋਰ ਕਿਵੇਂ ਹੋ
ਬੜੀਆ ਤੁਸੀਂ ਦੱਸੋ
ਠੀਕ ਹੈ ਜੀ ਹੋਰ ਬੱਚੇ ਬੁੱਚੇ ਕਿਵੇਂ ਹੈ ਜੀ ਤੁਹਾੱਡੇ
ਠੀਕ ਹੈ ਆਪਣੇ ਸੁਣਾਓ ਪਰਿਵਾਰ ਠੀਕ ਹੈ ਵਧੀਆ ਦਾ ਆਪਣਾ ਪਰਿਵਾਰ ਦੱਸੋ ਕਿਵੇਂ ਏ
ਠੀਕ ਹੈ ਜੀ ਵਧੀਆ ਹੈ ਹੋਰ ਕੀ ਕਰ ਰਹੇ ਸੀ
ਕੁੱਛ ਨੀ ਬੱਸ ਖਾਣਾ ਖੂਣਾ ਖਾਇਆ ਹੁਣ ਤੁਸੀਂ ਕੀ ਕਰੀ ਜਾਂਦੇ ਸੀ
ਮੈਂ ਹਜੇ ਰੋਟੀ ਬਣਾਉਣੀ ਸੀ ਮੈਂ ਕਿਹਾ ਚਲੋ ਕੋਈ ਨੀ ਗੱਲ ਹੀ ਕਰ ਲੈਂਦੇ ਆ ਇੱਕ ਵਾਰੀ ਫਰੀ ਹੈਗੇ ਸੀ ਤਾਂ ਕਰਕੇ, ਹੋਰ ਅੱਜ ਆਪਣਾ ਹੈਗਾ ਟੋਪਿਕ ਮੱਤਲਬ ਹੈਗਾ ਪਸ਼ੂ ਪਕਸ਼ੀ ਤੇ ਮੱਤਲਬ ਹਾਂ ਜਾਂਨਵਰ ਹਾਂਜੀ ਤੁਹਾਨੂੰ ਮੱਤਲਬ ਹੈਗੇ ਹੈ ਮਤਲੱਬ ਪਸੰਦ ਹੈਗੇ ਆ ਪਸ਼ੂ ਪਕਸ਼ੀ ਤੇ ਆ
ਹਾਂ ਹਾਂਜੀ
ਹਮ ਮੈਨੂੰ ਤਾਂ ਆਪ ਬਹੁਤ ਹਾਂਜੀ ਮੈਨੂੰ ਤਾਂ ਆਪ ਬਹੁੱਤ ਪਸੰਦ ਹੈਗੇ ਆ
ਜਿਵੇਂ ਆ ਸੁਨੇ ਪਸ਼ੂ ਫਿਰਦੇ ਆ ਵਚਾਰੇ ਇਹਨਾਂ ਨੂੰ ਕਿੱਤੇ ਪਾਣੀ ਪੀਣ ਵਾਸਤੇ ਜਗ੍ਹਾ ਇਨੀ ਜਗ੍ਹਾ ਹੋਣੀ ਚਾਹੀਦੀ ਹੈ ਪਾਣੀ ਪੀਣ ਵਾਸਤੇ ਤੇ ਗਊਸ਼ਾਲਾ ਹੇਗੀ ਹੈ ਗਊਸ਼ਾਲਾ ਵਿੱਚ ਨਹੀਂ ਰੱਖਦੇ ਪਿੰਡ ਚ ਸੁਨੇ ਫਿਰਦੇ ਹੈ ਕੋਈ ਮਾਰਦਾ ਰਹਿੰਦਾ ਹੈ ਲੋਕ ਮਾਰਦੇ ਰਹਿੰਦੇ ਆ ਘਰੇ ਵੱਅੜਦੇ ਆ ਤਾਂ ਆਹ ਗ਼ਲਤ ਹੈ ਮੱਤਲਬ ਪਸ਼ੂ ਆ ਨੂੰ ਹਮ
ਨਹੀਂ ਉਵੇਂ ਤਾਂ ਪਸ਼ੂ ਬਹੁਤ ਵਧੀਆ ਆਪਾਂ ਇਹਨਾਂ ਨੂੰ ਮੱਤਲਬ ਪਸ਼ੂ ਨੂੰ ਆਪਾਂ ਪਿਆਰ ਦਿੰਦੇ ਹਾਂ ਤਾਂ ਆਪਾਂ ਨੂੰ ਬਹੁਤ ਕਹਿ ਦਿੰਦੇ ਆ ਪਤਲੇ ਬਹੁੱਤ ਪਾਸੇ ਹੁਣ ਗਰਮੀ ਦਾ ਜਿਵੇਂ ਸੀ ਹੈਗਾ ਗਰਮੀ ਦਾ ਮੌਸਮ ਆਹ ਪਕਸ਼ੀਆਂ ਨੂੰ ਆਪਾਂ ਨੂੰ ਇਵੇਂ ਚ ਹੋਣਾ ਚਾਹੀਦਾ ਵੀ ਇਹਨਾਂ ਨੂੰ ਉਧਰ ਕਂਧਾ ਉੱਤੇ ਪਾਣੀ ਰੱਖੋ ਹੋਣਾ ਚਾਹੀਦਾ ਹੈ ਦਾਣਾ ਦੁਣਾ ਸੁੱਟਣਾ ਚਾਹੀਦਾ ਹੈ ਤੇ ਆਪਾਂ ਜੇ ਪਸ਼ੂਆਂ ਨੂੰ ਪਿਆਰ ਕਰਾਂਗੇ ਜਾਨਵਰਾਂ ਤੋਂ ਆਈ ਆਪਾਂ ਨੂੰ ਆਪਾਂ ਨੂੰ ਬਦਲੇ ਚੱ ਬਹੁੱਤ ਜ਼ਿਆਦਾ ਪਿਆਰ
ਬਹੁਤ ਜ਼ਿਆਦਾ ਪਿਆਰ ਕੁਦਰਤ ਕੁਦਰਤ ਦੇ ਦੇਨ ਹੈ ਤਾਂ ਕੁਦਰਤ ਨੂੰ ਆਪਾਂ ਪਿਆਰ ਕਰਾਗੇ ਕੁਦਰਤ ਆਪਾਂ ਨੂੰ ਪਿਆਰ ਕਰੂਗੀ
ਹਾਂਜੀ ਸਹੀ ਗੱਲ ਹੈ ਪਰ ਜਿਵੇਂ ਹੁਣ ਆਹ ਕੁੱਤੇ ਹੋ ਗਏ ਜੀ ਅਵਾਰਾ ਕੁੱਤੇ ਕੁੱਤੇ ਹੋ ਗਏ ਜਿਹੜੋਂ ਅਸੀਂ ਘਰੇ ਪਾਲਦੇ ਹਾਂ ਕੁੱਤਿਆਂ ਨੂੰ ਆਹ ਕਿੰਨਾ ਮੱਤਲਬ ਵਫ਼ਾਦਾਰ ਹੁੰਦਾ ਹੈ
ਵਫ਼ਾਦਾਰ ਬਹੁਤ ਹੁੰਦੇ ਹੈ ਇਨਸਾਨ ਤੋਂ ਜ਼ਿਆਦਾ ਵਫ਼ਾਦਾਰ ਹੁੰਦੇ ਹੈ
ਹਾਂਜੀ ਸਹੀ ਗੱਲ ਹੈ ਜੀ ਹੁਣ ਆਪਾਂ ਪਸ਼ੂ ਨੂੰ ਮੱਤਲਬ ਆ ਓਨੂੰ ਰੱਖਦੇ ਆਂ, ਜਦੋਂ ਘਰ ਚ ਕੋਈ ਨੀ ਹੁੰਦਾ। ਆਪਾਂ ਏਨੂੰ ਕੱਲਾ ਛੱਡ ਦੇਨੇ ਆਂ ਘਰ ਚ ਕੋਈ ਹੋਰ ਆਵਾਰਾ ਕੋਈ ਮੱਤਲਬ ਬਾਰ ਤੋਂ ਕੋਈ ਆਂਦਾ ਐ ਓਨੂੰ ਕਿੰਨਾ ਜ ਜਪਕੱਦਾ ਐ ਤੇ ਮੱਤਲਬ ਫੜਨ ਨੂੰ ਫੜੱਦਾ ਵੀ ਆਹ ਮੇਰੇ ਘਰ ਦੱਸ ਦੱਸ ਦਿਨ ਨੀ ਹੈਗਾ। ਵੀ ਉਹਨੂੰ ਮੱਤਲਬ ਐਵੇਂ ਲੱਗਦਾ ਵੀ ਆਹ ਕੋਈ ਹੋਰ ਹੀ ਆ ਗਿਆ ਤੇ ਹਾਂਜੀ ਤੇ ਆਪਾਂ ਵੀ ਹੋਰ ਕਿਸੇ ਨੂੰ ਰੱਖਦੇ ਆਂ ਕਿਰਾਏ ਤੇ ਮੱਤਲਬ ਉਹ ਤਾਂ ਆਪਨੀ ਇਨਕਮ ਲੈਂਦਾ, ਵੀ ਮੇਰੇ ਤਾਂ ਇਹਨੇ ਦਿਓ ਮਹੀਨੇ ਦੀ ਇਨਕਮ। ਦਿਓ ਤੇ ਆ ਵੇਖ ਲਓ ਪਸ਼ੂ ਆ ਕੁਛ ਨੀ ਲੱਗਦੇ।
ਲੈਂਦੇ, ਬਦਲੇ ਚ ਆਪਾਂ ਨੂੰ ਦੇਂਦੇ ਹੀ ਐ ਲੈਂਦੇ ਕੁਛ ਨੀ।
ਹਾਂਜੀ, ਭਾਵੇਂ ਘਰੇ ਆਪਾਂ ਗੱਲ ਕੱਲਾ ਛੱਡ ਦਈਏ ਏਨਾਂ ਦੇ ਮਤਲਬ ਭਰੋਸੇ ਤੇ ਆਪਣੇ ਬਹੋਤ ਵਫ਼ਾਦਾਰ ਹੈਗਾ ਕੁੱਤਾ।
ਹੂੰ, ਸਹੀ ਗੱਲ ਐ।
ਆਹ ਤਾਂ ਫੌਜ ਚ, ਪੁਲਿਸ ਚ ਕਿੰਨਾ ਕੰਮ ਕਰਦੇ ਐ। ਜੇ ਕਿਸੇ ਨੂੰ ਕੁਛ, ਹਾਂਜੀ ਬੋਤ ਜਾਦਾ ਕਰਦੇ ਹੈ ਜਿਵੇਂ ਮਤਲਬ ਕੋਈ ਸੁਰਾਖ ਲੱਭਣਾ ਹੋਵੇ ਤੇ ਕਿੰਨਾ ਮਤਲਬ ਸਹਾਇਤਾ ਕਰਦੇ ਆ, ਬੋਤ ਜਾਦਾ ਫਾਇਦਾ ਤਾ ਕਰਦੇ ਆ, ਪਕਸ਼ੀ ਹੋ ਗੇ। ਪਕਸ਼ੀ ਵੀ ਆਪਾਂ ਨੂੰ ਮਤਲਬ ਖੇਤਾਂ ਚ ਜਦੋਂ ਖੇਤਾਂ ਚ ਆਹ ਕੀਟਨਾਸ਼ਕ ਹੁੰਦੇ ਆ ਜਿਹੜੇ ਵੀ ਫਸਲਾਂ ਨੂੰ ਖ਼ਰਾਬ ਕਰਦੇ ਐ। ਕਿੰਨੀ ਆ ਮਤਲਬ ਫਸਲਾਂ ਨੂੰ ਖਰਾਬ ਹੋਣ ਤੋਂ ਬਚਾਉਣ ਦੀ ਐ ਕਿੰਨੇ ਕੀਟਨਾਸ਼ਕ ਖਾਂਦੇ ਐ ਜੇ ਹੁਣ ਸੁੰਡੀਆਂ ਨਰਮੇ ਚ ਸੁੰਡੀਆਂ ਪੈ ਜਾਂਦੀ ਐ ਉਦੋਂ ਕਿਤਨਾ ਨੁਕਸਾਨ ਹੁੰਦਾ ਹੈ, ਆਹ ਕਿੰਨਾ ਚੁੱਕਦੇ ਐ।
ਸਹੀ ਗੱਲ ਪਰ ਬਹੁਤ ਲੋਕ ਹੁੰਦੇ ਐ ਉਹ ਜਿਹੜੇ ਪਕਸ਼ੀਆਂ ਨੂੰ ਮਤਲਬ ਕੈਦ ਕਰਕੇ ਰੱਖਦੇ, ਓ ਗਲਤ ਗੱਲ ਐ। ਪਕਸ਼ੀਆਂ ਨੂੰ ਕਦੇ ਵੀ ਕੇੇਦ ਕਰਕੇ ਨਹੀਂ ਰੱਖਣਾ ਚਾਹੀਦਾ ਵੀ ਉਹਨਾਂ ਨੂੰ ਆਜ਼ਾਦੀ ਪਿਆਰੀ ਹੁੰਦੀ ਐ, ਜਿਵੇਂ ਇਨਸਾਨ ਨੂੰ ਆਜ਼ਾਦੀ ਪਿਆਰੀ ਐ ਉਵੇਂ ਪਕਸੀਆਂ ਨੂੰ ਵੀ ਆਜ਼ਾਦੀ ਦੀ ਪਿਆਰੀ ਹੁੰਦੀ ਹੈ ਉਹਨਾਂ ਨੂੰ ਕਦੇ ਕਦੇ ਕੇਦ ਕਰਕੇ ਨਹੀਂ ਰੱਖਣਾ ਚਾਹੀਦਾ। ਕਈ ਹੁੰਦੇ ਐ ਕਬੂਤਰਾਂ ਨੂੰ ਗੇਦ ਕਰਕੇ ਰੱਖ ਦੇਂਦੇ ਐ ਤੋ ਕੇਦ ਕਰਕੇ ਰੱਖ ਲੈਂਦੀ ਉਹ ਗ਼ਲਤ ਗੱਲ ਹੁੰਦੀ ਐ, ਪਾਲਦੇ ਐ ਸ਼ੌਕ ਨਾਲ ਲੇਕਿਨ ਉਹ ਗ਼ਲਤ ਐ। ਪਿੰਜਰੇ ਚ ਰੱਖਦੇ ਓਨਾ ਨੂੰ ਉਹ ਗ਼ਲਤ ਹੁੰਦਾ ਐ।
ਹਾਂਜੀ ਸਹੀ ਗੱਲ ਐ ਜੀ, ਸਹੀ ਗੱਲ ਹੈ ਜੀ ਤੁਹਾਡੀ। ਆਪਾਂ ਨੂੰ ਇਵੇਂ ਚਾਹੀਦਾ ਵੀ ਆਪਾਂ ਵੀ ਜੇ ਮਤਲਬ ਏਨਾਂ ਨੂੰ ਆਪਾਂ ਪਿਆਰ ਦੇਵਾਂਗੇ ਨਾ, ਆਪਣੇ ਬਦਲੇ ਨੂੰ ਚਾਰ ਗੁਣਾ ਜਿਆਦਾ ਪਿਆਰ ਦਿੰਦੇ ਆ ਵਫ਼ਾਦਾਰ ਹੁੰਦੇ ਆ। ਹੁਣ ਜਿਵੇਂ ਤੁਸੀਂ ਹਾਥੀ ਵੇਖ ਲੋ। ਹਾਥੀ ਜੰਗਲਾਂ ਚ ਕਿੰਨਾ ਭਾਰ ਡੂੰਦਾ ਐ ਕਿੰਨੇ ਕੰਮ ਆਉਂਦੇ ਆ ਜਿਹੜੇ ਲੱਕੜ ਹੁੰਦੇ ਆ ਵੱਡੇ ਵੱਡੇ-ਵੱਡੇ ਜਿਵੇਂ ਪੇੜ ਹੁੰਦੇ ਐ, ਇਨਸਾਨ ਕੰਮ ਨਹੀਂ ਕਰ ਸਕਦਾ ਕੰਮ ਕਰਦੇ ਐ।
ਕਰਦੇ ਐ, ਸਹੀ ਗੱਲ ਐ।
ਹੁੰਦਾ ਆ ਊਠ ਰੇਗਿਸਤਾਨ ਚ ਦੇਖੋ ਕਿੰਨੇ ਦਿਨ ਪਾਣੀ ਤੋਂ ਬਿਨਾ ਰਹ
ਰਹ ਜਾਂਦਾ ਐ, ਸਹੀ ਗੱਲ ਐ।
ਸਵਾਰਿਆਂ ਡੋਂਦਾ ਹੈ, ਕਿੰਨਾ ਕੰਮ ਕਰਦਾ, ਬੋਤ ਕੰਮ ਕਰਦਾ ਇਨਸਾਨ ਨੀ ਕਰ ਸਕਦਾ। ਜਿੰਨੇ ਆ ਪਸ਼ੂ-ਪਕਸ਼ੀ ਮਤਲਬ ਆਹ ਜਾਨਵਰ ਕਰਦੇ ਆ, ਊੱਠ ਹੋ ਗਿਆ ਜਿਵੇਂ, ਘੋੜੇ ਹੋ ਗਏ, ਘੋੜੇ ਵੀ ਸਵਾਰੀ ਦਾ ਕੰਮ ਕਿੰਨਾ ਕਰਦੇ ਐ। ਕਿੰਨਾ ਮਤਲਬ ਪੈਸੇ ਦੀ ਇਨਕਮ ਹੋ ਗਿਆ, ਜਿਵੇਂ ਕੋਈ ਗਰੀਬ ਲੋਕ ਐ ਓ ਏਨਾਂ ਨੂੰ ਆਪਣਾ ਪਾਲ ਕੇ ਆਪ ਦਾ ਹੀ ਆਪ ਹੀ ਢਿੱਡ ਵਰਦਾ ਤੇ ਦੂਜਿਆਂ ਦਾ ਢਿੱਡ ਪਾਲਦੇ ਐ ਜੀ, ਓਨਾਂ ਦੇ ਬੱਚੇ ਹੀ ਪਲਦੇ ਆ।
ਹਾਂਜੀ ਸਹੀ ਗੱਲ ਐ।
ਕੁਦਰਤ ਦੀ ਇਹ ਨੇਗੇ ਆਪਾਂ ਨੂੰ ਬਹੁਤ ਕੁਛ ਦੇਂਦੇ ਆ। ਜਾਨਵਰ ਬੋਤ ਜਿਆਦਾ ਦੇਂਦੇ। ਹੁਣ ਮੱਝਾਂ ਗਾਇ ਹੋ ਗੀ, ਏਨਾਂ ਤੋਂ ਆਪਾਂ ਦੁੱਧ
ਕਿੰਨਾ ਕੁਛ ਪਨੀਰ, ਦਹੀਂ ਬਣਾ ਲੈਣੇ ਆ ਦੁੱਧ ਧ ਪਨੀਰ ਘਿਓ ਸਭ ਕੁੱਛ ਇਹਨਾਂ ਤੋਂ ਮਿਲਦਾ।
ਹਾਂਜੀ, ਪੋਸ਼ਟੀਕਾਰ ਬਹੁਤ ਦਿੰਦੇ ਆ ਅਪਾਂ ਨੂੰ ਬੌਤ ਜੈਦਾ ਦਿੰਦੇ ਐ। ਪਰ ਆਪਾਂ ਬਦਲੇ ਚ ਆਪਾਂ ਇਹਨਾਂ ਨੂੰ, ਕਈ ਤਾਂ ਇਨਸਾਨ ਹੁੰਦੇ ਐ। ਜੇੜੇ ਇਹਨਾਂ ਨੂੰ ਕੁੱਟਾ ਮਾਰੀ ਕਰਦੇ ਐ, ਬੌਤ ਜੈਦਾ ਹੁੰਦੇ ਐ, ਹੁਣ ਖੇਤਾਂ ਚ ਵੇਖ ਲੋ। ਕਿੰਨੀ ਕਰੰਟ ਦੀ ਤਾਰਾਂ ਲਾਈ ਰੱਖਦੇ ਆ ਲੋਕੀ। ਕਿੰਨਾ ਏਨਾਂ ਦਾ ਨੁਕਸਾਨ ਕਿੰਨਾ ਹੁੰਦਾ, ਬੋਤ ਜਾਦਾ ਨੁਕਸਾਨ ਹੋ ਜਾਂਦਾ ਹੈ ਜੀ ਏਨਾਂ ਦਾ। ਪਰ ਲੋਕਾਂ ਨੂੰ ਵੇਖਣਾ ਚਾਈਦਾ ਬੀ
ਜਿਵੇਂ ਲੋਕ ਮਤਲਬ ਲੋਕ ਜਿਵੇਂ ਕਰੰਟ ਦਿ ਤਾਰਾ ਲਾਂਦੇ ਏ ਉਵੇਂ ਕੁਦਰਤ ਦੀ ਕੁਦਰਤ ਦਾ ਖੇਲ ਵੀ ਦੇਖਲੋ ਫਸਲਾਂ ਹੋਣ ਤੁਰੇ ਗੀਆਂ ਨਰਮਾ ਪੇਲਾਂ ਕਿੰਨਾ ਹੁੰਦਾ ਜੀ ਨਰਮਾ ਹੁਨ ਨੀ ਹੁੰਦਾ ਫਸਲ ਹੁੰਦੀ ਨੀ ਜਿਵੇਂ ਲੋਕ ਕਰਦੇ ਏ ਕਰੰਟ ਦੀ ਤਾਰਾ ਲਾਂਦੇ ਐ। ਪਰਮਾਤਮਾ ਉੱਤੇ ਦੇਖਦੇ ਪਰਮਾ ਤਮਾ ਨੂੰ ਹੁਣ ਫਸਲ ਹੋਣ ਤੋਂ ਈ ਬਸ ਹੁੰਦੀ ਨੀ ਫਸਲ ਕਿਉਂਕਿ ਪਰਮਾਤਮਾ ਵੀ ਦੇਖਦਾ ਏ ਨਾ ਵੀ ਕੁਦਰਤ ਦੇ ਨਾਲ ਕਿਵੇਂ ਕਰਦੇ ਆ ਲੋਕ
ਹਾਂਜੀ, ਸਹੀ ਏ ਜੀ਼ ਹੁਨ ਗਰਮੀ ਹੋ ਗਈ ਹੁਨ ਗਰਮੀ ਚ ਮਤਲਬ ਇਹਨਾਂ ਨੂੰ ਆਪਾਂ ਨੂੰ ਪਾਨੀ ਦੇਨਾ ਚਾਈਦਾ ਪਸੂਆਂ ਨੂੰ ਅਵਾਰਾ ਪਸੂਆਂ ਨੂੰ। ਜੇ ਆਪਾਂ ਕਰਜੇ ਅੱਗੇ ਬੂਏ ਅੱਗੇ ਆ ਜਾਂਦੇ ਆ ਨਾ ਰੋਟੀ ਦਾਨਾ ਪਾਨੀ ਦੇਨਾ ਚਾਈਦਾ ਐ ਇਹਨਾਂ ਦਾ ਕੌਣ ਆ ਇਹਨਾਂ ਤਾਂ ਆਪਾਂ ਈ ਹੈਗੇ ਆ ਕੌਣ ਇਹਨਾਂ ਨੂੰ ਕੌਣ ਮਤਲਬ ਧਿਆਨ ਰੱਖ ਸਕਦਾ, ਹੁਣ ਜਿਹੜੀਆਂ ਮੱਝਾਂ ਗਾਇਆ ਦੁ ਦੁਧ ਦਿੰਦੀ ਐ। ਇਹਨਾ ਕਿਸੇ ਦੀ ਵੀ ਮਤਲਬ ਗਰੀਬ ਘਰ ਚ ਕੋਈ ਲੇਡੀਜ਼ ਏ ਉਨਾ ਦੇ ਕੋਈ ਕਮਾਣ ਆਲ ਨੀ ਐਗਾ ਓ ਪਸ਼ੂ ਪਾਲ ਕੇ ਈ ਅਪਣੇ ਬੱਚਿਆਂ ਦਾ ਗੁਜ਼ਾਰਾ ਕਰ
ਕਰਦੇ ਏ ਜੀ ਸਈ ਗੱਲ ਏ, ਕਰਦੇ ਆ ਬੋਤ ਕਰਦੇ ਆ ਲੋਕ, ਜਿਹਨਾਂ ਦੇ ਕੋਈ ਆਮਦਨ ਦਾ ਸਾਧਣ ਈ ਹੈ ਨੀ ਉਹ ਪਸੂ ਹੀ ਪਾਲ ਕੇ ਤੇ ਪਸ਼ੂਆਂ ਤੇ ਉਹਨਾਂ ਦਾ ਘਰ ਚੱਲਦਾ ਘਰਬਾਰ ਚੱਲਦਾ। ਵੀ ਇੱਕ ਦੋ ਪਸੂ ਪਾ ਲੈਂਦੇ‌ਐ, ਇੱਕ ਵੇਚ ਲੈਂਦੇ ਆ ਉਨਾਂ ਦੇ ਨਾਲ ਆਮਦਨ ਜਾਂਦੀ ਉਨਾਂ ਦੀ, ਰੋਜ਼ਗਾਰ ਚੱਲ ਜਾਂਦਾ ਉਨਾਂ ਦਾ ਘਰਬਾਰ ਚਲਦਾ।
ਸਈ ਗੱਲ ਏ ਜੀ।
ਪਸੂ ਤਾਂ ਬੌਤ ਵਦੀਆ ਕੰਮ ਕਰਦੇ ਅਪਾਂ ਇਨਸਾਨ ਇਹਨਾਂ ਤੋਂ ਬਦਲੇ ਕੁਛ ਨੀ ਕਰ ਸਕਦੇ ਜਿੰਨਾ ਮਤਲਬ ਪਸੁ ਕਰਦੇ ਐ।
ਸਈ ਗੱਲ ਐ।
ਹੋਰ ਜੀ, ਤੁਸੀਂ ਰੱਖਦੇ ਓ ਜੀ ਪਸੁ
ਨਈ ਜੀ ਅਸੀਂ ਨੀ ਰੱਖਦੇ ਪਸੂ ਤੁਸੀਂ
ਨਈ ਜੀ ਅੱਸੀ ਵੀ ਨੀ ਰੱਖਦੇ ਪਸੂ। ਪਰ ਸ਼ੌਕ ਤਾਂ ਬੌਤ ਏ ਜੀ ਪਰ ਇਨੀ ਤਾਂ ਜਗ੍ਹਾ ਨੀ ਹੈ
ਹਾਂਜੀ। ਸਾਡੇ ਵੀ ਜਗਾ ਥੋੜੀ ਐ ਸ਼ੌਕ ਓ ਤੇ ਸਾਨੂੰ
ਹਾਂਜੀ, ਥਾਂ ਹੈ ਨੀ, ਨਈ ਤਾਂ ਮਤਲਬ ਰੱਖ ਲਈਏ, ਥਾਂ ਹੈ ਨੀ ਇਨੀ
ਹੂੰ, ਇਨੀ ਥਾਂ ਨਈ, ਸਈ ਗੱਲ ਐ।
ਪਸੂਆਂ ਨੂੰ ਮਤਲਬ ਖੁੱਲੀ ਥਾਂ ਹੋਨੀ
ਚਾਇਦੀ ਏ ਸਈ
ਪਸੂਆ ਨੂੰ ਦੇਖਲਓ ਹੁਣ ਗੋਬਰ ਕਰਦੇ ਆ, ਓ ਗੋਬਰ ਵੀ ਅਪਣੇ ਕਿੰਨਾ ਕੰਮ ਆਉਂਦਾ।
ਕਿੰਨਾ ਕੰਮ ਆਂਦਾ, ਸੁਕਾ ਕੇ ਉਨਾਂ ਨੂੰ ਪਾਥ ਥੀਆ ਬਣਦੀਆਂ ਐ, ਉਹਨਾਂ ਦੇ ਨਾਲ ਮਤਲਬ ਅੱਗ ਬਾਲ ਸਕਦੇ ਆ ਅਪਾਂ। ਪਾਥੀਆਂ ਨਾਲ, ਸਈ ਗੱਲ ਐ।
ਸਹੀ ਏ ਜੀ, ਬੌਤ ਆਪਾਂ ਨੂੰ ਬੌਤ ਕੁਛ ਦੇਂਦੇ ਏ ਜੀ।
ਸਈ ਗੱਲ ਐ, ਖਾਤ ਆਪਾਂ ਜ਼ਮੀਨ ਚ ਸੁੱਟਦੇ ਆ ਫਿਰ ਫਸਲ ਹੁੰਦੀ ਏ
ਹੈਲੋ
ਹੈਲੋ
ਹਾਂਜੀ ਬੋਲੋ ਜੀ ਹੋਰ
ਮੈਂ ਕਿਆ ਖਾ ਤਾਂ ਆਪਾਂ ਜ਼ਮੀਨ ਚ ਸੁੱਟਦੇ ਅ ਫੇਰ ਫ਼ਸਲ ਹੁੰਦੀ ਐ, ਉਹ ਤੋਂ ਸੂਆਂ ਦੀ ਤੇ ਖਾਦ ਵੀ ਕੰਮ ਆਂਦੀ ਐ।
ਕੰਮ ਆਂਦੀ ਐ ਜੀ, ਪਸੂਆਂ ਪੂ ਪਿੱਛੇ ਆਪਾਂ ਨੂੰ ਇੰਨਾ ਕੁਛ ਦਿੰਦੇ ਐ, ਵੀ ਇੱਕ ਮਤਲਬ ਸੋਨੇ ਦੀ ਮਤਲਬ। ਸਮਝ ਲਓ ਵੀ ਇੱਕ ਸੋਨੇ ਦੀ ਸ ਇਹਨਾਂ ਦਾ ਸੋਨਾ, ਆਪਾਂ ਇਨਕਮ ਸੋਨਾ ਹੁੰਦਾ ਉਹ ਦੀ ਪ੍ਰੋਪਰਟੀ ਨਹੀਂ ਹੁੰਦੀ, ਜਿੰਨੀ ਇਹਨਾਂ ਦੀ ਪ੍ਰੋਪਰਟੀ ਹੁੰਦੀ ਐ।
ਸਹੀ ਗੱਲ ਐ। ਹਾਂਜੀ।
ਹਾਂਜੀ ਬੋਲੋ ਜੀ, ਤੁਸੀਂ ਬੋਲੋ।
ਕੀ ਬੋਲਾਂ ਹੁਣ ਮੈਂ।
ਪਸ਼ੂ ਤਾਂ ਇੰਨੇ ਮਤਲਬ ਵਧੀਆ ਹੁੰਦੇ ਆ, ਜਿਹੜੇ ਮਤਲਬ ਪਸ਼ੂ ਹੁੰਦੇ ਆ ਇਹਨਾਂ ਨੂੰ ਮਤਲਬ। ਜੇ ਆਪਾਂ ਨੂੰ ਚਾਹੀਦਾ, ਇਹਨਾਂ ਨੂੰ ਕੁੱਤੇ ਅਵਾਰਾ ਕੁੱਤੇ ਹੋ ਗਏ, ਇਹਨਾਂ ਨੂੰ ਜਿਵੇਂ ਕੋਈ ਬਿਮਾਰੀਆਂ ਲੱਗ ਗਈ। ਆਪਾਂ ਨੂੰ ਇਹਨਾਂ ਦਾ ਧਿਆਨ ਰੱਖਣਾ।
ਸਹੀ ਗੱਲ ਐ, ਇਲਾਜ ਕਰਾਉਣਾ ਚਾਹੀਦਾ ਐ ਫ੍ਰਰੀ ਚ‌, ਮਤਲਬ ਕੋਲੋਂ ਪੈਸੇ ਲਾ ਕੇ। ਕਿ ਉਹਨਾਂ ਦਾ ਇਲਾਜ ਕਰਵਾਓ।
ਹਾਂਜੀ, ਉਹਨਾਂ ਦਾ ਧਿਆਨ ਰੱਖੋ ਵੀ, ਇਹਨਾਂ ਧਿਆਨ ਰੱਖੋ ਵੀ ਮਤਲਬ ਕਿਸੇ ਨੂੰ ਕੱ ਨਾ ਚਲੋ ਕੱਟ ਦਿੰਦੇ ਆ ਤਾਂ ਮਤਲਬ ਉਹਨਾਂ ਦੇ ਇੰਜੈਕਸ਼ਨ ਵਗੈਰਾ ਲਗਾਓ, ਵੀ ਕਿਸੇ ਨੂੰ ਕੱਟੇ ਤਾਂ ਨੁਕਸਾਨ ਨਾ ਹੋਵੇ।
ਅਵਾਜ਼ ਸਾਫ਼ ਨਹੀਂ ਆਂਦੀ।
ਪਰ ਇਹਨਾਂ ਨੂੰ ਮਤਲਬ ਮਾਰੋ ਨਾ। ਕੋਈ ਤਾਂ ਹੁੰਦਾ ਇਹਨਾਂ ਨੂੰ ਜਾਣ ਤੋਂ ਮਾਰ ਦਿੰਦੇ ਏ, ਆਹ ਕੰਮ ਨਾ ਕਰੋ।
ਹੈਲੋ, ਅਵਾਜ਼ ਸਾਫ਼ ਨੀ ਆਂਦੀ। ਹੈਲੋ, ਹਾਂ ਹੁਣ ਸਾਫ਼ ਆਂਦੀ ਏ।
ਹੈਲੋ, ਆਹੀਏ ਵੀ ਇਹਨਾਂ ਨੂੰ ਮਾਰੋ ਨਾ, ਇਹਨਾਂ ਨੂੰ ਕੁੱਟੋ ਨਾ‌, ਪਸ਼ੂ ਪਖਸ਼ੀਆਂ ਨੂੰ।
ਬਸ ਇਹਨਾਂ ਨਾਲ ਪਿਆਰ ਕਰੋ, ਤਾਂ ਆ ਪਿਆਰ ਆਪਾਂ ਨੂੰ ਦੁੱਗਣਾ ਦਿਓਗੇ ਵੈਸੇ ਇਹਨਾਂ ਨੂੰ। ਮਾਰੋ ਕੁੱਟੋ ਨਾ। ਇਹਨਾਂ ਨੂੰ ਬੰਦਿਸ਼ ਤੇ ਨਾ ਰੱਖੋ। ਪਕਸ਼ੀਆਂ ਨੂੰ ਬੰਦਿਸ਼ ਚ ਨਾ ਰੱਖੋ, ਇਹਨਾਂ ਨੂੰ ਬਸ ਹਵਾ। ਆਜ਼ਾਦ ਛੱਡ ਦੋ।
ਸਹੀ ਐ ਜੀ, ਠੀਕ ਐ ਜੀ, ਤੂ
ਠੀਕ ਐ ਜੀ।
ਅੱਗੇ ਜੀ, ਨਾਲ ਗੱਲ ਕਰ ਲਓ ਕਿਵੇਂ
ਹਾਂ। ਇਥੋ, ਇਥੋ ਕਰੋਗੇ ਇੱਥੇ ਕਰੋ ਤੋਂ।